ਅੰਦਰ ਚੱਲੀਏ! ਸਤਿ ਸ਼੍ਰੀ ਅਕਾਲ ਹੋਰ ਕੀ ਹਾਲ ਚਾਲ ਤੁਹਾਡੇ।
ਬਹੁਤ ਵਧੀਆ।
ਬਹੁਤ ਵਧੀਆ ਤੁਸੀਂ ਸੁਣਾਓ। ਬਸ ਵਧੀਆ ਮੈਂ ਕਿਹਾ ਚਲੋ ਤੁਹਾਡੇ ਨਾਲ ਗੱਲ ਕਰਦੇ ਹਾਂ। ਜਿਹੜਾ? ਆ ਵਕਤ ਹੁੰਦਾ ਹੈ। ਉਹਨੂੰ ਅਪ। ਉਹ ਕਿਵੇਂ ਸਹੀ ਤਰੀਕੇ ਨਾਲ ਇਸਤੇਮਾਲ ਕਰਦੇ ਆ। ਤਾਂ ਉਹ ਸਾਡੇ ਲਈ ਕਿੰਨਾ ਜਰੂਰੀ। ਜਰੂਰੀ ਹੋ ਗਿਆ। ਮੈਂ ਕਿਹਾ ਤੋ ਉਹਦੇ ਬਾਰੇ ਵਿੱਚ ਤੁਹਾਡੇ ਨਾਲ ਕੁਛ ਡਿਸਕਸ ਕਰਦੇ ਆਂ ਮੈਂ ਕਿਹਾ।
ਜੀ ਜ਼ਰੂਰ। ਕਿਉਂਕਿ ਘਰ ਪਤਾ ਹੀ ਹੈ ਸਮਾਂ। ਮਨੁੱਖ ਦੀ ਜ਼ਿੰਦਗੀ ਦੀ ਇੱਕ ਤਰ੍ਹਾਂ ਕੀਮਤੀ ਦੌਲਤ ਦੀ
ਕੀ ਕਰਨ?
ਇੱਕ ਵਾਰ ਕਹਿੰਦੇ ਆ ਜੇ ਸਮਾਂ ਲੰਘ ਜਾਵੇ ਫਿਰ ਮੁੜਕੇ ਵਾਪਿਸ ਨਹੀਂ ਆਉਂਦਾ। ਇਸ ਲਈ ਕਹਿੰਦੇ ਸਮਾਂ ਸਮੇਂ ਦੀ ਹਮੇਸ਼ਾ ਕਦਰ ਕਰਨੀ ਚਾਹੀਦੀ ਕਿਉ ਜੇ ਅੱਜ ਉਸ ਟਾਈਮ ਆਪਾਂ ਸਮੇਂ ਕਦਰ ਕਹਿੰਦੇ ਹੈ ਨਾ ਸਮੇਂ ਨੂੰ ਸੰਭਾਲ ਲਵਾਂਗੇ ਤੇ ਕਹਿੰਦੇ ਜ਼ਿੰਦਗੀ ਬੜੀ ਆਸਾਨ ਹੋ ਜਾਵੇ। ਕਹਿੰਦੇ ਉਹੀ ਉਹੀ ਗੱਲ ਹੈ ਕਿ ਵਿਅਕਤੀ ਨੂੰ ਇਹ ਚੀਜ਼ਾਂ ਸਮਝਣੀਆਂ ਚਾਹੀਦੀਆਂ। ਕਿਉਂਕਿ ਬਹੁਤ ਜ਼ਰੂਰੀ ਚੀਜ਼ਾਂ ਨੇ ਸਮਾਂ ਤਾਂ ਬੰਦਾ ਅਰਥ ਹੈ। ਕਿ ਆਪਣੇ ਹਰ ਕੰਮ ਨੂੰ ਕਹਿੰਦੇ ਇੱਕ ਜੋ ਚੀਜ਼ ਅਸੀਂ, ਖਾਣ ਲਈ ਐ ਮੈਂ ਅੱਜ ਹੀ ਕਰਨੀ ਆ। ਉਹ ਕੱਲ ਤੇ ਨਹੀ ਛੱਡ, ਅੱਜ ਹੀ ਕੱਢ ਕਰਕੇ ਰਹਿਣਾ।
ਐ ਤਾਂ ਬਿਲਕੁਲ ਮਤਲਬ ਤੁਸੀਂ ਠੀਕ ਕਿਹਾ ਕਿ ਜਿਹੜਾ ਸਮਾਂ ਹੁੰਦਾ ਉਹ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਹੋਵੇ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਚੌਵੀ ਘੰਟੇ ਹੁੰਦੇ ਨੇ ਇੱਕ ਦਿਨ ਵਿੱਚ। ਆਪਾਂ ਅਗਰ ਇਹਨਾਂ ਗੰਟਿਆਂ ਕ ਇਹਨਾਂ ਗੰਟਿਆਂ ਦਾ ਸਹੀ ਦਾ ਸਹੀ ਤਰੀਕੇ ਨਾਲ ਇਸਤੇਮਾਲ ਕਰਦੇ ਆ, ਤਾਂ ਸਾਨੂੰ ਕਿੰਨੀ ਕਾਮਯਾਬੀਆਂ ਵੀ ਹਾਸਿਲ ਹੁੰਦੇ ਨੇ। ਜਿਹੜਾ ਕੋਈ ਬੰਦਾ ਸਮੇਂ ਨੂੰ ਬਰਬਾਦ ਕਰਦਾ ਉਹ ਤੁਹਾਨੂੰ ਪਤਾ ਪਿੱਛੇ ਰਹਿ ਜਾਂਦਾ। ਤਾਈ ਤਾਂ ਕਿਹਾ ਗਿਆ ਹੈ ਕੀ ਸਮੇਂ ਸਭ ਤੋਂ ਵੱਡੀ ਦੌਲਤ ਹੁੰਦੀ ਐ ਕਿਉਂਕਿ ਜਿਹੜਾ ਤੁਹਾਨੂੰ ਪਤਾ ਜਿਹੜਾ ਇੱਕ ਵਾਰ ਸਮਾਂ ਨਿਕਲ ਜਾਵੇ, ਉਹ ਫਿਰ ਦੁਬਾਰਾ ਕਦੇ ਲੌਟ ਕੇ ਨਹੀ ਆਉਂਦਾ ਸਾਡੇ ਕੋਲ।
ਸਹੀ ਗੱਲ ਕਿਹਾ ਤੁਸੀਂ ਬਿਲਕੁਲ, ਕਹਿੰਦੇ ਆ ਨਾ ਕਿ ਮਹਾਨ ਵਿਅਕ ਤੀਆ ਦੀ ਸਫ਼ਲਤਾ ਦਾ ਇੱਕ ਵੱਡਾ ਨਿਕਾਰਨ ਏ ਮੇ ਵੀ ਅੱਜ ਦੇ ਟਾਈਮ 'ਚ ਤੁਸੀਂ ਦੇਖਿਆ ਜਿੰਨੇ ਵੀ ਮਹਾਨ ਵਿਅਕਤੀ ਐ ਉਹਨਾਂ ਨੇ ਅਗਰ, ਸਮੇਂ ਦੀ ਕਦਰ ਕੀਤੀ ਏ ਤੇ ਅੱਜ ਉਹ ਟੈਮ ਨੂੰ ਸੰਭਾਲਿਆ, ਤਾਂ ਹੀ ਉਹ ਅੱਜ ਇੱਕ ਇੱਕ ਵੱਡੀ ਪੋਸਟ ਤੇ ਹੈ। ਉਹਨਾਂ ਨੂੰ ਪਤਾ ਹੈ ਕਿ ਸਮੇਂ ਸਿਰ, ਅਸੀਂ ਇਹ ਕੰਮ ਕਰਨਾ ਹੀ ਕਰਨਾ, ਤਾਂ ਹੀ ਅੱਜ ਉਹ ਵੱਡੇ ਤੋਂ ਵੱਡੇ ਬੰਦੇ ਦੇ ਬਣ ਇਨਸਾਨ ਬਣ ਚੁੱਕੇ ਨੇ ਕਿ ਤੁਹਾਨੂੰ ਪਤਾ ਵੱਡੇ-ਵੱਡੇ ਮਹਾਨ ਵਿਅਕਤੀ ਬਣ ਚੁੱਕੇ ਜਿਹਨਾਂ ਦੇ ਕਰਕੇ ਜਿਹਨਾਂ ਦੇ ਮੂੰਹ ਤੇ ਹਰ ਇੱਕ ਇਨਸਾਨ ਦੇ ਮੂੰਹ ਤੇ ਉਹਨਾਂ ਦਾ ਨਾਮ, ਕਿਉਂਕਿ ਉਹਨਾਂ ਨੇ ਪਿੱਛੇ ਬਹੁਤ ਕੁਛ ਸਿੱਖਿਆ। ਕਹਿੰਦੇ ਐ, ਉਹ ਆਪਣੇ ਹਰ ਪਲ ਨੂੰ ਸਹੀ ਉਪਯੋਗ ਕਰਨਾ ਉਹਨਾਂ ਨੂੰ ਹਰ, ਹਰ ਪਲ ਉਹਨਾਂ ਨੇ ਸਹੀ ਉਪਯੋਗ ਕਰਕੇ ਅੱਗੇ ਲੋਕਾਂ ਨੂੰ ਵੀ ਪ੍ਰੇਰਿਤ ਕੀਤਾ ਐ, ਕਿਉਂਕਿ ਇਹ ਇਹਨਾਂ ਚੀ ਜਾਂ ਦੀ ਆਪਾਂ ਨੂੰ ਬਹੁਤ ਜ਼ਰੂਰੀ ਐ ਇਹ ਆਪਾਂ ਨੂੰ ਹਰ ਇੱਕ ਹਿੱ ਸੇ ਦੇ ਵਿੱਚ ਕਹਿੰਦੇ ਆਪਣੇ ਅੱਗੇ ਵਧਣ ਦੀ ਹਿੰਮਤ ਦਿੰਦੇ ਨੇ ਕਹਿੰਦੇ ਇਹ ਕਹਿ ਲੋ ਕਿ ਜੀਵਨ ਦੀ ਸਭ ਤੋਂ ਕੀਮਤੀ ਪੂੰਜੀ ਐ। ਪੈਸੇ ਲੈ ਲਓ, ਤੁਸੀਂ ਦੌਲਤ ਲੈ ਲਓ, ਧੰਨ ਲੈ ਲਓ, ਕੋਈ ਲੈ ਲਓ, ਚੀਜ਼ਾਂ ਕੋਈ ਵੀ ਜਿਹੜੀਆਂ ਵਸਤੂ ਚੀਜ਼ਾਂ ਹੁੰਦੀਆਂ ਨੇ ਕੋਈ ਵੀ। ਉਹਨਾਂ ਦੁਬਾਰਾ ਜ ਜੇ ਇਹਨਾਂ ਚੀਜ਼ਾਂ ਤੋਂ ਆਪਾਂ ਨੂੰ ਇਹ ਚੀਜ਼ਾਂ ਮਿਲ ਜਾਣ ਸਮਾਂ ਮਿਲ ਸਕਦਾ ਏ ਨਹੀਂ, ਪਰ ਲੰਘਿਆ ਹੋਇਆ ਸਮਾਂ ਕਦੇ ਵਾਪਸ ਨਹੀਂ ਆਉਂਦਾ। ਇਸ ਲਈ ਇਹ ਸਾਰਾ ਕੁਛ ਫਿਰ ਵੀ ਆਪਣੇ ਕੋਲ ਆ ਜਾਏਗਾ। ਪਰ ਜਿਹੜਾ ਟੈਮ ਬੀਤ ਜਾਂਦਾ ਏ ਨਾ ਉਹ ਵਾਪਸ ਕਦੇ ਵੀ ਨੀ ਆਂਦਾ। ਇਸ ਲਈ ਸਾਨੂੰ ਹਰ ਪਲ ਦੀ ਕਦਰ ਕਰਨੀ ਚਾਹੀਦੀ ਏ ਸਮੇਂ ਦੀ ਬਰਬਾਦੀ ਤੋਂ ਬਚਾਨਾ ਚਾਹੀਦਾ।
ਤੁਸੀਂ ਵੇਖਿਆ ਹੋਏਗਾ ਜਿਵੇਂ ਇੱਕ ਲੇਡੀ ਹੁੰਦੀ ਹੈ ਜਿਹੜਾ ਘਰ ਦਾ ਕੰਮ ਕਰਦੀ ਹੈ ਉਹ ਵੀ ਦੇਖੋ ਤੁਸੀਂ ਅਗਰ ਸਹੀ ਤਰੀਕੇ ਨਾਲ ਸਹੀ ਸਮੇਂ ਨਾਲ ਆਪਦਾ ਕੰਮ ਨਹੀ ਕਰਦੀ ਤਾਂ ਉਹਦਾ ਕੰਮ ਵੀ ਕਿੰਨਾ ਅ ਮਤਲਬ ਪੂਰਾ ਨਹੀਂ ਹੁੰਦਾ ਆਸਾਨੀ ਨਾਲ। ਅਗਰ ਉਹ ਦੇਖੋ ਅਗਰ ਉਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਇੱਕ ਮਤਲਬ ਟਾਈਮ ਟੇਬਲ ਬਣਾ ਲੈਂਨੇ ਆ ਆਪਾਂ ਜਿਵੇਂ ਤਾਂ ਜਿਹੜੀ ਗ੍ਰਹਿਣੀ ਆਉਂਦੀ ਐ ਉਹਨੂੰ ਵੀ ਕੋਈ ਤਣਾਵ ਨਹੀਂ ਹੁੰਦਾ ਤੁਸੀਂ ਦੇ ਦੇਖਿਆ ਹੋਏਗਾ ਫੇਰ, ਜਿਵੇਂ ਹੁਣ ਬੱਚੇ ਹੁੰਦੇ ਨੇ ਬੱਚਿਆਂ ਦੇ ਲਈ ਵੀ ਮਤਲਬ ਸਮੇਂ ਦਾ ਸਹੀ ਤਰੀਕੇ ਨਾਲ ਪ੍ਰਯੋਗ ਕਰਨਾ ਕਿੱਦਾ ਜ਼ਰੂਰੀ ਹੋ ਗਿਆ ਕਿਉਂਕਿ ਆਪਾਂ ਦੇਖਦੇ ਆ ਬੱਚੇ ਅਗਰ ਰੋਜ਼ ਪੜ੍ਹਾਈ ਨੀ ਕਰਾਂਗੇ ਜਿਵੇਂ ਪੜ੍ਹਾਈ ਨੂੰ ਜੇੜੇ ਕਰਦੇ ਨੇ ਉਨੂੰ ਦੁਹਰਾਵਾਂਗੇ ਨਹੀਂ ਖੇਲ ਕਰਨਾ, ਖੇਲਣਾ ਕੂਦਣਾ, ਆਰਾਮ ਕਰਨਾ ਤੇ ਆਪਦੇ ਪਰਿਵਾਰ ਨਾਲ ਵੀ ਟਾਈਮ ਬ ਬੱਚਿਆਂ ਨੂੰ ਬਿਟਾਣਾ ਚਾਹੀਦੈ। ਤਾਂ ਹੀ ਉਨਾਂ ਨੂੰ ਥੁਹਾਨੂੰ ਪਤਾ ਅੱਛੇ ਮਤਲਬ ਅੰਕਾਂ ਨਾਲ ਪਾਸ ਹੋੋਂਗੇ, ਆਪਦੀ ਪ੍ਰੀਕਸ਼ਾ ਵਿੱਚ ਨਾ ਪ੍ਰੀਕਸ਼ਾ ਜਦੋਂ ਆਂਦੀ ਏ ਤਾਂ ਉਨਾਂ ਨੂੰ ਇੰਨੀ ਮਹਨਤ ਨੀ ਵੀ ਕਰਨੀ ਪੜਦੀ।
ਸਹੀ ਗੱਲ ਏ ਕਿਉਂਕਿ ਉਨੇ ਉਨਾਂ ਨੇ ਕੀ ਕੀਤਾ ਪਹਿਲੇ ਆਪਦਾ ਕੰਮ ਜੋ ਕਰਨਾ ਸੀ ਪੂਰਾ ਕਰਤਾ। ਹੁਣ ਦੇਖੋ ਕਈ ਬੱਚੇ ਸਕੂਲਾਂ ਚ ਜਾਂਦੇ ਨੇ ਸਕੂਲ ਚ ਪੜਣ ਜਾਂਦੇ ਨੇ ਜਦੋਂ ਸਾਡੇ ਅਧਆਪਕ ਸਾਨੂੰ ਕੰਮ ਕਰਾ ਰੇ ਏ, ਸਕੂਲ ਦਾ ਕੋਈ ਵੀ, ਤੁਸੀ ਔਸੇ ਟਾਈਮ ਤੇ ਆਪਣੀ ਕਾਪ ਪੀਆਂ ਕਿਤਾਬਾਂ ਤੋਂ ਪੜ੍ ਕੇ ਲਿਖ ਰਹੇ ਹੋ, ਤਾਂ ਤੁਹਾਡੀਆਂ ਕਾਪੀਆਂ ਪੂਰੀਆਂ ਨੇ ਜੇ ਤੁਸੀ ਕਰੇ ਆ ਕਿ ਅਪਣੇ ਮੰਮਾ ਮਾ ਤੇ ਅਪਣੇ ਮਾਤਾ ਨੂੰ ਕਹੋਗੇ ਕਿ ਮੈਨੂੰ ਮੰਮੀ ਮੇਰਾ ਏ ਹ ਕੰਮ ਕਰਦੋ, ਮੰਮੀ ਮੇਰਾ ਕੰਮ ਪੂਰਾ ਕਰਦੋ। ਉਹ ਕਹੇ ਣਾ ਤੁਸੀ ਲਟਕ ਗਏ ਕੰਮ ਤੋਂ ਤੁਸੀ ਕਿਸੇ ਦੀ ਹੈਲਪ ਵੀ ਮੰਗ ਰੇ ੳ ਨਾਲ- ਨਾਲ। ਉਹੀ ਚੀਜ਼ ਆ ਗੀ ਤੁਸੀ ਜੋ ਚੀਜ਼ ਤੁਸੀ ਆਪੇ ਕਰ ਸਕਦੇ ਔ ਤੁਸੀ ਕਿਸੇ ਦੇ ਉਤੇ ਕਿਉਂ ਥੋਪ ਰੇ ਉ। ਕਹਿੰਦੇ ਉਹੀ ਚੀਜ਼ ਕਹਿੰਦੇ ਏ ਕਿ ਜਿਹੜਾ ਕਹਿੰਦੇ ਸਮਾਂ ਇਹੋ ਜੀ ਚੀਜ਼ ਏ ਜਿਨੂੰ ਜਿੰਨੀ ਤੁਸੀ ਕਾਲੀ ਕਰੋਂਗੇ ਉਹ ਕਹਿੰਦੇ ਆ ਕਿ ਉਹ ਚੀਜ਼ ਨਾ ਕਾਲੀ ਕਰਨ ਨਾਲ ਪੂਰੀ ਨੀ ਹੁੰਦੀ ਕਦੀ। ਅਰਾਮ ਨਾ ਕਰੋ ਹਰ ਚੀਜ਼ ਕਹਿੰਦੇ ਤਾਡੀ ਜਿਸ ਦਿਨ ਤੁਸੀ ਉਠਾਨੇ ਐ ਤੁਸੀ ਪੂਰਾ ਕਰਕੇ ਰਹਿਣੈ। ਉਹ ਕਰਕੇ ਹੀ ਰਹੰਦੈ, ਇੱਕ ਸਮਾਂ ਜੇੜਾ ਸਮਾਂ ਹੁੰਦੈ ਨਾ ਸਿਰਫ ਵਿਰਦਾਰ ਵਿਦਆਰਥੀਆਂ ਲਈ ਵੀ ਜ਼ਰੂਰੀ ਹੀ ਨੀ ਹੁੰਦਾ। ਨੌਕਰੀ ਕਰਨ ਵਾਲਯਾਂ ਵਾਸਤੇ ਵੀ ਹੁੰਦੈ। ਵਪਾਰੀਯਾਂ ਵ ਤੇ ਵੀ ਹੁੰਦੈ। ਜੇੜੇ ਦੁਕਾਨਾਂ ਤੇ ਜਾ ਕੇ ਬੈਠ ਕੇ ਜਿਨਾਂ ਨੇ ਸਵੇਰੇ ਉਠ ਕੇ ਕੰਮ ਕਰਨ ਜਾ ਕਿਸਾਨਾਂ ਦਾ ਵੀ ਹੁੰਦੈ। ਜੇੜੇ ਖੇਤੀਬਾੜੀ ਜਿਨਾਂ ਨੇ ਸਵੇਰੇ ਉਠ ਕੇ ਹਲ ਵਾਣੇ ਸ਼ੁਰੂ ਕਰ ਦੇਣੇ ਨੇ, ਤੇ ਗ੍ਰਹਣੀ ਦਾ ਵੀ ਹੁੰਦੈ। ਜੇੜੀਆਂ ਗ੍ਰਹਿਣੀਆਂ ਘਰ ਦੀ ਗ੍ਰਸਥਤੀ ਨੂੰ ਸੰਭਾਲਦੀਆਂ ਨੇ ਅਪਣੀ ਹਰ ਵਅਕਤੀ ਲਈ ਕਹੰਦੇ ਸਮੇਂ ਦੀ ਬਹੁਤ ਜ਼ਰੂਰਤ ਐ। ਜੇ ਜੋ ਲੋਕ ਆਪਣੇ ਸਮੇਂ ਦੀ ਸਹੀ ਉਪਯੋਗ ਕਰਦੇ ਨੇ ਉਹੀ ਕੰਮ ਨੂੰ ਸਿਰੇ ਚੜਾ ਕੇ ਅਪਣੇ ਆਪ ਨੂੰ ਕਾਮਯਾਬ ਬਣਾਦੇ ਨੇ ਤੇ ਅਪਣੇ ਪਰਿਵਾਰ ਨੂੰ ਸਮਾਂ ਕੱਢ ਕੇ ਅਪਣੇ ਪਰਿਵਾਰ ਦੇ ਲਿਏ ਜੀਵਨ ਵਿੱਚ ਖੁਸ਼ੀਹਾਲੀ ਲਿਆਂਦੇ। ਅ
ਬਿਲਕੁਲ- ਬਿਲਕੁਲ। ਅਜ -ਕਲ ਤੁਸੀ ਵੇਖਯਾ ਹੋਏਗਾ ਬੱਚੇ ਕੀ ਕਰਦੇ ਨੇ ਮੋਬਾਈਲ ਫੋਨ ਚ ਸੋਸ਼ਲ ਮੀਡੀਆ ਐਵੇਂ ਦੀ ਵੀਡੀਓ ਗੇਮਾਂ ਵਗੈਰਾ ਖੇਲ ਕੇ ਆਪਦੇ ਸਮੇਂ ਦੀ ਤੁਸੀ ਵੇਖਿਆ ਹੋਏਗਾ ਕਿੰਨੀ ਵਧੀ ਬਰਬਾਦੀ ਕਰਦੇ ਨੇ, ਉਦੇ ਨਾਲ ਕੀ ਹੁੰਦੈ ਉਹ ਘੰਟੋ ਫੋਨ ਚਲਾਂਦੇ ਰਹੰਦੇ ਨੇ ਬਾਦ ਚ ਉਹ ਕਹੰਦੇ ਸਾਡੇ ਤਾਂ ਸਮੇਂ ਐ, ਸਮਾਂ ਈ ਨੀ ਐ, ਤਾਂ ਆਪਾਂ ਨੂੰ ਜੇੜਾ ਮੋਬਾਈਲ ਫੋਨ ਹੈ ਉਹ ਵੀ ਆਪ ਨੂੰ ਜਰੂਰੀ ਕੰਮਾਂ ਲਈ ਯੂਜ ਕਰਨੀਆਂ ਚਾਈਦੈ। ਅ ਕਿਯੂੰ ਕਿ ਜੇੜਾ ਸਮਾਂ ਅਉਂਦਾ ਸਾਡੇ ਲਈ ਕਿੰਨਾ ਕੀਮ ਕੀਮਤੀ ਹੁੰਦੈ। ਐ ਸਾਨੂੰ ਮੈਨੂੰ ਤਾਂ ਲੱਗਦੈ ਕਿ ਔਦੀ ਬਰਬਾਦੀ ਨੀਂ ਕਰਨੀ ਚਾਹੀਦੀ ਏ ਜੇੜਾ ਆਪਾਂ ਫੋਨ ਦਾ ਯੂਜ਼ ਕਰਓ ਜੇ ਪਰ ਜੇੜਾ ਤੁਹਾਨੂੰ ਜਰੂਰਤ ਹੋਏ ਉਦੇ ਲਈ ਯੂਜ ਕਰੋ ਬਟ ਆਪਣੀ ਸਮੇਂ ਦੀ ਬਰਬਾਦੀ ਹੂੰ ਉਥੇ ਨਾ ਕਰੋ।
ਦੇਖੋ ਸਹੀ ਏ ਕਿਉਂਕਿ ਕਹਿੰਦੇ ਐ ਨਾ ਆਪਣਾ ਤੁਸੀ ਸਹੀ ਗੱਲ ਕੀ ਕਿ ਹੈ ਕੇ ਨੇ ੜੀ ਸਮੇਂ ਦੀ ਬਰਬਾਦੀ ਕਰਦਾ ਐ ਉਹ- ਉਹ ਕਹਿੰਦੇ ਆਪਣੇ ਸਪਨੇ ਨੀ ਪੂਰੇ ਕਰ ਸਕਦਾ। ਸਮੇਂ ਦੀ ਜੇ ਬਰਬਾਦੀ ਕਰ ਲਈ, ਤੇ ਤੁਸੀਂ ਕਦੇ ਈਓ ਕਿਸ, ਤੁਸੀਂ ਕਦੀ ਸੋਚ ਆਪਣੇ ਆਪ ਆਪਾਂ ਲਈ ਬੈਠਣ ਨੇ ਇਕੱਲੇ ਬੈਠੇ ਹੋ ਤੇ ਤੁਸੀਂ ਸੋਚ ਸੋਚ ਵੀ ਨਹੀਂ ਸਕਦੇ, ਜੇ ਤੁਸੀਂ ਉਹਨੇ ਬੜ ਕਹਿੰਦੇ ਆ ਨਾ ਜੇ ਤੁਸੀਂ ਆਪਣੇ ਸਪਨੇ ਪੂਰੇ ਕਰਨੇ ਐ ਨਾ ਤੇ ਹੱਦ ਚੀਜ਼ ਨੂੰ ਇੱਕ ਕਦਮ ਤੇ ਚੱਲਣਾ ਸ਼ੁਰੂ ਸਿੱਖਨ-ਸਿੱਖਲੋ ਹਰ ਕਦਮ ਨੂੰ ਸੰਭਾਲਣਾ ਸਿੱਖ ਲਓ, ਕਿਉਂਕਿ ਇਹ ਇੱਕ ਸਮਝਦਾਰ ਇਨਸਾਨ ਦੇ ਹੀ ਵੱਲ ਐ ਜੇ ਉਹ ਸਿੱਖ ਸਕਦੇ ਐ। ਵਿਦਿਆਰਥੀਆਂ ਲਈ ਸਮਾਂ ਕੈਹ ਦੇ ਆ ਬਹੁਤ ਮਹੱਤਵਪੂਰਨ ਹੁੰਦਾ ਕਿਉਂਕਿ ਉਹਨਾਂ ਲਈ ਪੜ੍ਹਾਈ ਬਹੋਤ ਜ਼ਰੂਰੀ ਹੁਨ ਜੇ ਕਰਦਾ ਵਿਦਿਆਰਥੀ ਪੜ੍ਹਾਈ ਕਰਦਾ ਪਿਆ ਖੇਡਾਂ ਕਰਦਾ ਪਿਆ ਆਰਾਮ ਕਰ ਰਿਹਾ ਹੋਰ ਵੀ ਕਈ ਗਤੀ ਗਤੀਵਿਧੀਆਂ ਹੋਰ ਬਹੁਤ ਕੁਛ ਹੁੰਦਾ ਉਹਨਾਂ ਦੇ ਲਾਈਫ ਤੇ ਵੀ ਜੋ ਆਉਂਦੀਆਂ ਨੇ ਵੱਖ-ਵੱਖ ਸੀਮਾ ਦਾ ਕਹਿੰਦੇ ਉਹਨਾਂ ਦੇ ਉੱਪਰ ਨਿਰਧਾਰਤ ਐ, ਕਿ ਤਾਂ ਹੀ ਉਹ ਖੇਤਰ ਦੇ ਵਿੱਚ ਅਪ ਆਪਣੇ ਕੋਈ ਵੀ ਖੇਤਰ ਸਕੂਲ ਦੇ ਖੇਤਰ ਐ ਉਹਨਾਂ ਦੇ ਵਧੀਆ ਪ੍ਰਦਰਸ਼ਨ ਕਰ ਸਕਦਾ ਐ, ਕਿਤੇ ਵੀ ਤੁਸੀਂ ਕੋਈ ਵੀ ਕੰਮ ਕੰਮਪੀਟੀਸ਼ਨਸ ਹੋ ਰਿਹਾ ਤੁਸੀਂ ਉਹਦੇ ਚ ਹਿੱਸਾ ਲੈ ਰਹੇ ਹੋ ਅਗਰ ਤੁਸੀਂ ਸਹੀ ਟਾਈਮ ਤੇ ਤੁਸੀਂ ਉਸ ਕੰਮ ਕੰਮਪੀਟੀਸ਼ਨਸ ਪਹੁੰਚਦੇ ਓ ਤੁਸੀਂ ਕ ਉਸ ਕੰਮਪੀਟੀਸ਼ਨਸ ਦੇ ਜਿੱਤਣ ਦੇ ਹੱਕਦਾਰ ਓ। ਉਹੀ ਕਹਿੰਦੇ ਪ੍ਰੀਖਿਆ ਦੇ ਸਮੇਂ ਵੀ ਤੁਸੀਂ ਸਹੀ ਟਾਈਮ ਤੇ ਪਹੁੰਚਦੇ ਹੋ ਸਹੀ ਟਾਈਮ ਤੇ ਤਿੰਨ ਘਟ-ਤਿੰਨ ਘੰਟਿਆ ਪ੍ਰੀ ਪ੍ਰਖਿਆ ਦੇ ਦਿੱਤੇ ਜਾਂਦੇ ਐ। ਤੁਸੀਂ ਤਿੰਨ ਘੰਟੇ ਦੇ ਵਿੱਚ ਆਪਣਾ ਸਹੀ ਤੇ ਆਰਾਮ ਨਾਲ ਬੈਠ ਕੇ ਆਪਣਾ ਪੇਪਰ ਵੀ ਕਰ ਸਕਦੇ ਓ, ਤੁਆਨੂੰ ਕਦੀ ਘਬਰਾਹਟ ਨਈ ਹੋਏਗੀ ਤੁਸੀਂ ਜੇ ਆਰਾਮ ਨਾਲ ਪੜ੍ਹ ਕੇ ਤੁਸੀਂ ਆਪਦਾ ਗਏ ਹੋਏ ਹੋ ਘਰੋਂ, ਸਹੀ ਟਾਈਮ ਤੇ ਸਹੀ ਟਾਈਮ ਤੇ ਪੇਪਰ ਦੇ ਕੇ ਆਏ ਓ।
ਬਿਲਕੁਲ- ਬਿਲਕੁਲ ਆਪਾਂ ਜਿਹੜਾ ਉਹਦੇ ਕੋਲ ਕਈ ਵਾਰ ਹੁੰਦਾ ਹੈ ਸਾਡੇ ਕੋਲ ਕਿੰਨਾ ਖਾਲੀ ਸਮਾਂ ਵੀ ਹੁੰਦਾ ਐ। ਮੈਨੂੰ ਤਾਂ ਇਹ ਲੱਗਦਾ ਉਹਦਾ ਵੀ ਸਾਨੂੰ ਤਾਂ ਸਹੀ ਤਰੀਕੇ ਨਾਲ ਪ੍ਰਯੋਗ ਕਰਨਾ ਚਾ ਚਾਈਦਾ ਜਿਵੇਂ, ਆਪਾਂ ਕਿਤਾਬਾਂ ਪੜ੍ਹ ਸਕਦੇ ਆ, ਕੋਈ ਕੁਛ ਨਿਆ ਸਿੱਖ ਸਕਦੇ ਆਂ। ਜਾਂ ਸੰਗੀਤ ਵਗੈਰਾ ਜਾਂ ਵਿਆਮ ਵਗੈਰਾ ਕਰ ਲਿਓ ਤੇ ਉਹਦੇ ਨਾਲ ਸ ਸਾਨੂੰ ਕਿੰਨਾ ਲਾਭ ਹੁੰਦਾ ਤੁਆਨੂੰ ਪਤਾ ਹੀ ਐ ਉਹਦੇ ਨਾਲ ਸਾਡਾ ਵਿਅਕਤੀਤਵ ਵੀ ਨਿਕ ਕਰਦਾ ਤੇ ਨਾਲ-ਨਾਲ ਸਾਡਾ ਗਿਆਨ ਵੀ ਵਢ ਦਾ, ਤਾਂ ਜੀਦਾ ਸਮੇਂ ਦੀ ਬਰਬਾਦੀ ਨੂੰ ਬੱਚ ਬੱਚਣ ਲਈ ਵੀ ਜਿਹੜੀ ਬੁਰੀ ਆਦਤਾਂ ਤੋਂ ਛੱਡਣਾ ਚਾਈਏ ਜਿਵੇਂ ਬਿਨਾਂ ਕਾਰਨ ਸਾਨੂੰ ਮੋਬਾਈਲ ਫੋਨ ਨਈ ਚਲਾਣਾ ਚਾਈਏ ਬੇ ਵਜਾ ਆਪਾਂ ਮੋਬਾਈਲ ਫੋਨ ਚਲਾਵਾਂਗੇ ਤਾਂ ਸਾਡਾ ਕਿੰਨਾ ਸਮਾਂ ਬਰਬਾਦ ਹੋ ਜਾਏਗਾ। ਆਲਸ ਨਈ ਕਰਨਾ ਚਾਈਦਾ ਜਿਵੇਂ ਆਪਾਂ ਨੂੰ ਔਰ ਕੰਮ ਨੂੰ ਜਿਵੇਂ ਟਾਲਣਾ ਨੀ ਚਾਈਦਾ। ਕਿਉਂਕਿ ਉਹਦੇ ਨਾਲ ਵੀ ਸਾਡੇ ਸਮੇਂ ਦੀ ਕਿੰਨੀ ਬਰਬਾਦੀ ਹੋ ਜਾਂਦੀ ਐ। ਤਾਂ ਇਹ ਆਦਤਾਂ ਤੋਂ ਸਾਨੂੰ ਦੂਰ ਰਹਿਣਾ ਚਾਈਦਾ ਤਾਂ ਕਿ ਸਾਡੀ ਸਮੇਂ ਦੀ ਜਿਹੜੀ ਬਰਬਾਦੀ ਐ। ਉਹ ਬ ਸਾ-ਸਾਡਾ ਜਿਹੜਾ ਸਮਾਂ ਐ ਉਹ ਬਰਬਾਦ ਨਾ ਹੋ ਸਕੇ।
ਸਹੀ ਗੱਲ ਤੁਸੀਂ ਕਰੀ ਬਿਲਕੁਲ ਜਿਹੜਾ ਸਮਾਂ ਹੁੰਦਾ ਐ ਨਾ ਉਹ ਕਹਿੰਦੇ ਐ ਅਨੁਸ਼ਾਸਿਤ ਤੇ ਆਧਾਰਿਤ ਹੁੰਦਾ, ਕਿਉਂਕਿ ਅਨੁਸ਼ਾਸਨ ਦੇ ਵਿੱਚ ਰਹਿ ਕੇ ਹੀ ਆਪਾਂ ਸਮੇਂ ਨੂੰ ਸਮਝ ਸਕਦੇ ਆ ਕਹਿੰਦੇ ਕਿ ਮਿਹਨਤੀ ਇਨਸਾਨ ਤੇ ਜਿੰਮੇ ਇਨਸਾਨ ਉਦੋਂ ਈ ਬਣਦਾ ਜਦੋਂ ਅਨੁਸ਼ਾਸਨ ਦੇ ਵਿੱਚ ਰਹਿ ਕੇ ਸਮੇਂ ਦਾ ਪ੍ਰਬੰਧ ਕਰਨਾ ਸਿੱਖਦਾ ਐ। ਕਹਿੰਦੇ ਇੱਕ ਜਦੋਂ ਅਸੀਂ ਆਪਣੇ ਦਿਨ ਦੇ ਕੰਮ ਪਹਿਲਾਂ ਦੀ ਤੈਅ ਵ ਪਹਿਲਾਂ ਤੋਂ ਤੈਅ ਕਰ ਲੈਂਣੇ ਆ ਕੋਈ ਵੀ ਤੁਸੀਂ ਕੰਮ ਕਰ ਰਹੇ ਹੋ ਕਹਿੰਦੇ ਤੁਸੀਂ ਐਟੇ ਟਾਈਮ ਨਾ ਕਰੋ ਓ ਕਾਹਲੀ ਨਾ ਮਾਰੋ ਓ ਤੁਸੀਂ ਉਸ ਚੀਜ਼ ਦੀ ਯੋਜਨਾ ਪਹਿਲਾਂ ਤੋ ਈ ਬਣਾ ਲਓ ਉਹ ਕੰਮ ਤਾਡਾ ਬੜਾ ਆਸਾਨ ਹੋ ਜਾਂਦਾ ਐ ਤਾਂ ਸਾਰੇ ਕੰਮ ਕਰਨੇ ਕਹਿੰਦੇ ਤਾਡੇ ਏ ਸਿਰ ਪੂਰੇ ਹੋ ਜਾਂਦੇ ਏ ਜੇ ਤੁਸੀਂ ਸਹੀ ਸਿਰ ਸਹੀ ਸਮੇਂ ਤੇ ਸੋਚ ਕੇ ਤੁਸੀਂ ਕੰਮ ਕਰ ਰਹੇ ਆ ਇਸ ਲਈ ਕਹਿੰਦੇ ਆ ਤਾਡਾ ਸਭ ਤੋਂ ਪਹਿਲਾਂ ਆ ਇਹਨਾਂ ਚੀਜ਼ਾਂ ਨੂੰ ਅਪਣਾਉਣ ਤੋਂ ਪਹਿਲਾਂ ਤੁਹਾਡਾ ਮਨ ਸ਼ਾਂਤ ਹੋਣਾ ਚਾਹੀਦਾ ਹੈ ਤੁਹਾਡੇ ਅੰਦਰ ਤਣਾਓ ਘੱਟ ਹੋਣਾ ਚਾਹੀਦਾ ਏ ਤੇ ਤੁਸੀ ਤੁਹਾਡੇ ਵਿੱਚ ਆਤਮ ਵਿਸ਼ਵਾਸ ਹੋਣਾ ਚਾਹੀਦਾ ਇਹਦੇ ਕਰਕੇ ਤੁਸੀ ਤੁਸੀ ਸਮੇਂ ਦੀ ਪਾਬੰਦੀ ਚੰਗੀ ਆਦਤ ਆਪਣੇ ਅੰਦਰ ਬਣਾ ਸਕਦੇ ਹੋ ਔਰ ਆਪਣੇ ਜੀਵਨ ਕਹਿੰਦੇ ਕਿ ਇਸ ਖੇਤਰ ਚ ਆ ਕੇ ਤੁਸੀਂ ਉਸ ਸਾਡੀ ਮਦਦ ਕਰ ਸਕਦੇ ਓ
ਬਿਲਕੁਲ ਬਿਲਕੁਲ ਮੈਨੂੰ ਤਾਂ ਇਹੀ ਲੱਗਦਾ ਕਿ ਜਿਹੜਾ ਸਮੇਂ ਨਾਲ ਸਾਰੇ ਕੰਮ ਕਰਦਾ ਔਰ ਸਫਲਤਾ ਪਾਦਾ ਚਲੋ ਵਧੀਆ ਲੱਗੀਆ ਤੁਹਾਡੇ ਨਾਲ ਗੱਲ ਕਰਕੇ ਸਤਿ ਸ਼੍ਰੀ ਅਕਾਲ ਜੀ